ਬਸ ਜੀ। ਵਧੀਆ। ਤੁਸੀਂ ਦੱਸੋ।
ਹੋਰ ਕੀ ਕਰ ਰਹੇ ਹੋ ਅੱਜ।
ਬਸ ਉਝ ਈ ਖਾਲੀ ਬੈਠ- ਕਿਆ ਜੀ
ਅੱਛਾ ਹੋਰ ਫੈਮਲੀ ਸਭ ਠੀਕ ਠਾਕ ਐ।
ਬਸ ਵਧੀਆ ਤੁਸੀਂ ਦੱਸੋ?
ਅੱਛਾ ਅੱਛ ਹੋਰ- ਫੇ ਤਾਂ ਠੀਕ ਨੇ ਪਾਪਾ ਕੰਮ ਲੱਗੇ ਓਏ ਆਂ
ਤੇ ਲਗੇ ਦੇ ਨੇ ਕੰਮ।
ਹੋਰ ਸਿਸਟਰ ਤੇ ਛੁੱਟੀਆਂ ਹੋਣੀਆਂ ਤੁਆਡੀਆਂ।
ਹਾਂਜੀ ਹੁਣ ਤਾਂ ਵਹਲੇ ਨੇ। ਹਾਂਜੀ -ਹਾਂਜੀ
ਕਈ ਵਾਰ ਤੇ ਪੈ ਗੀਆਂ ਥੋੜ੍ਹੀ ਏਨਾ ਗਰਮੀ ਵੱਧ ਤੋਂ ਕਰਕੇ
ਹਾਂਜੀ
ਹੋਰ ਕਿੱਧਰ ਘੁੰਮਣ ਦੀ ਪਲਾਨਿੰਗ ਵੀ ਬਣਾ ਰੇ ਓ। ਮੈਂ ਸੁਣਿਆ ਸੀ, ਤੁਸੀਂ ਪਿੱਛੇ ਪਿਛਲੇ ਸਾਲ ਘੁੰਮ ਕੇ ਆਏ ਸੀ ਪਾਪਾ ਨਾਲ-
ਹਾਂਜੀ ਗਏ ਸੀ।
ਅੱਛਾ ਉਦੇ ਬਾਰੇ ਕੁੱਝ ਦੱਸੋ ਕਿੱਥੇ ਗਏ ਸੀ?
ਅਸੀ ਵੀ ਹੇਮਕੁੰਟ- ਸਏਬ ਗਏ ਸੀ।
ਅੱਛਾ
ਹਾਂਜੀ
ਤੇ ਕਿਵੇਂ ਗਏ ਸੀ? ਮੈਨੂੰ ਜਰਾ ਦੱਸੋਗੇ ਡਿਟੇਲ'ਚ।
ਅਸੀਂ ਵੀ ਬਾਈਕ ਤੇ ਗਏ ਸੀ। ਘਰੋਂ ਨਿਕਲੇ ਸੀ ਬਾਈਕ ਤੇ ਈ-
ਅੱਛਾ ਘਰੋ ਈ ਬਾਈਕ ਤੇ ਗਏ ਸੀ।
ਹਾਂ
ਅੱਛਾ ਜੀ
ਹੂ ਜੇ ਕੱਲ ਨਿਕਲਨਾ ਜਿਵੇਂ-
ਤੇ ਤੁਸੀਂ ਉਰ ਬਾਈਕ ਤੇ ਸਮਾਨ ਸਮਾਨ ਕਿੰਨਾ ਕਾ ਲੈ ਗਏ ਸੀ।
ਸਮਾਨ ਅਸੀਂ ਬਸ ਥੈਲੇ ਲੈ ਗਏ ਸੀ ਦੋ ਵੱਡੇ -ਵੱਡੇ।
ਅੱਛਾ ਤੇ ਕੱਪੜੇ ਵਗੈਰਾ ਕਿੰਨੇ ਦਿਨਾਂ ਅਸਤੇ ਮਤਲਬ ਕੱਪੜੇ ਪਲਾਨਿੰਗ ਕਰਕੇ ਗਏ ਸੀ। ਤੇ ਨਾਲ ਕੀ ਕੀ- ਸਮਾਨ ਰੱਖਿਆ ਤੁਸੀਂ।
ਅਸੀਂ ਅਸੀਂ ਤਾਂ ਖਾਲੀ ਜਿਵੇਂ ਪੰਜ ਦਿਨ -ਪੰਜ ਦਿਨ ਦੇ ਅੰਦਰ -ਅੰਦਰ ਅਸੀਂ ਵਾਪਿਸ ਵੀ ਆ ਗਏ ਸੀ ਹੋ ਕੇ ਆਏ ਸੀ।
ਅੱਛਾ
ਉਸੇ ਹਿਸਾਬ ਨਾਲ ਕੱਪੜੇ ਵਗੈਰਾ ਰੱਖੇ ਸੀ।
ਅੱਛਾ ਮਤਲਬ ਤਿੰਨ ਤਿੰਨ ਕ ਜੋੜੇ ਤਿੰਨ ਚਾਰ ਜੋੜੇ- ਪਾਪਾਂ ਤੇ ਹੋਣੇ ਬਾਕੀ ਤੁਹਾਡੇ ਵੀ ਤਿੰਨ ਚਾਰ ਜੋੜੇ ਹੋਣੇ ਹੈ। ਨਾਲ ਰੋਟੀਨ- ਨਾਲੇ ਓ ਬਰੱਸ਼ ਕੀ ਕੀ ਹੁੰਦਾ ਬਰੱਸ਼। ਰ ਤੁਸੀਂ ਪੱਗ ਪੁੱਗ ਵੀ ਬਣਦੇ ਹੋ ਨਾ। ਫਿਰ ਸ਼ੀਸ਼ਾ ਵੀ ਚਾਹੀਦਾ ਹੋਣਾ ਨਾਲ ਸ਼ੀਸ਼ਾ ਵੀ ਰੱਖਿਆ ਹੋਣਾ
ਬਿਲਕੁਲ ਸ਼ੀਸ਼ਾ ਵੀ ਰੱਖਿਆ ਸੀ ਤੇ ਪੱਗ ਵੀ ਤੇ ਨਾਲ ਬਾਕੀ ਦਵਾਈਆਂ ਹੋ ਗਈ ਕਰਦੀ ਜਿੱੇ ਕੋਈ ਉਲਟੀ ਵਗੈਰਾ ਕੁਛ ਤਬੀਅਤ ਖਰਾਬ ਹੋ ਰਹੀ ਹੈ
ਹਾਂ ਤੇ ਜਾਣ ਤੋਂ ਪਹਿਲਾਂ ਫੇਿਰ ਮੋ ਹਾਂ ਮੋਟਰਸਾਈਕਲ ਦੀ ਸਰਵਿਸ ਸੁਰਵਿਸ ਚੈੱਕਅਪ ਚਲਾ ਲਿਆ ਹੋਣਾ ਸੀ
ਹਮ ਹਮ ਬਿਲਕੁਲ ਸਰਵਿਸ ਟਾਇਰ ਵੀ ਨਵੇਂ ਪੁਆਏ ਆ ਇੰਜਨ ਦੀ ਸਰਵਿਸ ਵੀ ਕਰਾਈ ਸੀ
ਅੱਗੇ ਫੇਿਰ ਲਾਇਆ ਸੀ ਝੰਡਾ
ਹਾਂਜੀ ਅੱਗੇ ਝੰਡਾ ਹੋਇਆ
ਸਿੱਖ ਝੰਡਾ ਲਾਇਆ ਸੀ ਅੱਛਾ ਫਿਰ ਨਿਸ਼ਾਨ ਦਾਲਾ
ਹਾਂਜੀ ਹਾਂਜੀ
ਓਕੇ ਓਕੇ ਹੋਰ ਫੇਿਰ ਦੱਸੋ ਹੋਰ ਡਿਟੇਲਜ ਕਿਵੇਂ ਕਿਹੜੇ ਰੂਟ ਤੇ ਉੱਥੋਂ ਗਏ ਤੁਸੀਂ
ਅਸੀਂ ਇੱਥੋਂ ਹੀ ਦੇ ਸੀ ਕਿ ਛਜਰੋਲੀ ਤੋਂ ਗਈ ਸੀ ਤੇ ਪੋਂਟਾ ਸਾਹਿਬ ਪਹਿਲਾਂ ਸਟੋਕ ਸੀ ਸਾਡਾ
ਅੱਛਾ ਇਸ ਰੋਡ ਤੇ ਤਾਂ ਮੈਂ ਸੁਣਿਆ ਕੁਛ ਕੰਮ ਕੁਮ ਵੀ ਕਾਫੀ ਚੱਲ ਰਿਹਾ ਧੋਲ ਮਿੱਟੀ ਦੀ ਕੋਈ ਦਿੱਕਤ ਤਾਂ ਨਹੀਂ ਹੋਈ ਰਸਤੇ 'ਚ
ਦਿੱਕਤ ਹੋਈ ਜ ਦੇਖੋ ਹਾਈਵੇ ਜਿਹੜਾ ਬਣ ਰਿਹਾ ਨਾ ਉਹਦੇ ਕਾਰਨ ਦਿੱਕਤ ਹੋ ਰਹੀ ਹੈ ਬੜੀ
ਹਾਂ ਲੇਕਿਨ ਇਹ ਹੈ ਕਿ ਉਹਦਾ ਹਾਈਵੇ ਬਣਨ ਦੇ ਸਹੂਲਤਾਂ ਤਾਂ ਬੜੀਆਂ ਹੈਗੀਆਂ ਨੇ ਸ਼ਹਿਰ 'ਚ ਜੋ ਰਸ਼ ਹੈਗਾ ਉਹ ਘੱਟ ਹੋ ਜਾਗਾ ਬਾਰੋਂ ਬਾਹਰ ਜਿਵੇਂ ਜਾਣਾ ਸ਼ਹਿਰ 'ਚ ਜਾਣ ਦੀ ਲੋੜ ਨਹੀਂ ਹੈਗੀ
ਹਮ ਹਮ
ਠੀਕ ਫਿਰ ਅੱਗੇ ਫੇ ਤੁਸੀ ਪੌਂਟਾ ਸਾਹਿਬ ਕਿੰੇ ਟਾਈਮ ਪਹੁੰਚ ਗਿਆਏ ਸੀ
ਅਸੀਂ ਡੇਢ ਘੰਟੇ ਪਹੁੰਚ ਗਏ ਸੀ ਪਹੁੰਚ ਹਹ ਹਾਂਜੀ ਤੇ ਰ ਤੇ ਜੇ ਬਰਸਾਤਾਂ ਵੀ ਸੀ ਕਾਫੀ ਜੇ ਹੋਈਆਂ
ਤੇ ਅੱਛਾ ਤੇ ਪਾਉਂਟਾ ਸਾਹਿਬ ਕੁਛ ਮੁ ਪਾਉਂਟਾ ਸਾਹਿਬ ਚੇਂਜਿਸ ਹੋਈ ਹੈ ਜਾਂ ਅ ਜਾਂ ਉਹੀ ਬਣਿਆ ਮੈਂ ਤੇ ਕਾਫੀ ਟਾਈਮ ਹੋ ਗਿਆ
ਨਹੀਂ ਹੁਨ ਤਾਂ ਜੇ ਪਹਿਲੇ ਜਿਵੇਂ ਤੁਸੀਂ ਹੈਗਾ ਵੇਖਿਆ ਹੋਣਾ। ਹੁਣ ਉਸ ਤੋਂ ਕਾਫ਼ੀ ਵੱਡ ਬਨਾ ਤਾ ਬਿਲਡਿੰਗਾਂ ਖੜੀ ਕਰ ਤਿਆ ਨੇ ਹਾਲ ਜੇ ਨਾ ਤੇ ਨੇ ਬੜੇ ਵੱਡੇ। ਹਮ ਥੱਲੇ ਨਦੀ ਕੋਲ ਪਾਰਕਿੰਗ ਜੀ ਬਣਾ ਤੀ ਏ ਅਲੱਗ ਹੀ ਕਾਰਾਂ ਆਸੇ ਵਾਈਕਾਂ ਆਸੇ।
ਨਦੀ ਕੋਲ ਅੱਛਾ।
ਤੇ ਬਾਕੀ ਇੱਥੇ ਰੈਸ ਰਾਈਟ ਸਾਈਡ ਵੀ ਸਾਰੀ ਬਿਲਡਿੰਗ ਬਾਥਰੂਮ ਵਗੈਰਾ ਸਭ ਨਯਾ ਬਨਾ ਤਾਂ।
ਹਾ। ਅੰਦਰੋਂ ਵੀ ਨਵਾਂ ਬਣਾਇਆ ਅੰਦਰੋਂ ਵੀ ਚੇਜਿਸ ਕੀਤੇ ਕੁਛ ਏਸੀ ਸੀ ਲਾਗੇਏ ਯਾ ਪਹਿਲੇ ਸੁਣਿਆ ਸੀ ਏਸੀ ਦਾ ਕੰਮ ਚੱਲਦਾ ਪਿਆ।
ਹਾਂਜੀ ਹੁਣ ਤਾਂ ਏਸੀ ਹਾਈਟੈਕੇ ਲਵਾਏ ਨੇ ਜਿਵੇ ਵੱਡਾ ਹਾਲ ਨਾ ਬੜਾ ਅੰਦਰ। ਹਾਂ ਬੜਾ ਬੜੇ ਵੱਡੇ-ਵੱਡੇ ਏਸੀ ਲਵਾਏ ਨੇ ਤੇ ਪ੍ਰੋਜੈਕਟਰ ਵਗੈਰਾ ਆਏ ਨੇ ਹਾਂਜੀ।
ਬਹੁਤ ਅੱਛਾ।
ਹਮ ਤੇ ਲੰਗਰ ਵੀ ਕਾਫ਼ੀ ਵੱਡਾ ਕਰ ਤਾਂ ਇਨ੍ਹਾਂ ਨੇ।
ਅੱਛਾ ਫੇਰ ਲੰਗਰ ਛੱਕਿਆ ਸੀ ਤੁਸੀਂ ਚਾਹ ਪਾਣੀ ਹਾਂ ਉੱਥੇ ਇੱਕ ਸੇਵਾਦਾਰ ਬੜੇ ਪੁਰਾਣੇ ਆ ਤੇ ਉਹ ਖ ਰੱਸਾਂ ਤੇ ਖੰਜੂਰਾਂ ਦਿੰਦੇ ਆ ਚਾਹ ਦੇ ਨਾਲ। ਮੈਨੂੰ ਹਲੇ ਤੱਕ ਯਾਦ ਹੈ ਪਿੱਛੇ ਮੈਂ ਗਿਆ ਸੀ ਚਾਰ ਪੰਜ ਸਾਲ ਪਹਿਲੇ ਉਹ ਹਾਲੇ
ਹਮ-ਹਮ ਹਾਂਜੀ ਕਰਦੇ ਰਹਿੰਦੇ ਨੇ ਜੀ।
ਵਾਹ ਜੀ ਵਾਹ ਉਹਨਾਂ ਦੀ ਦੇਖੋ ਕਿਸੇ, ਕਿਸੇ ਦੇ ਭਾਗਾਂ ਦੀ ਸੇਵਾ ਹੁੰਦੀ ਹੈ। ਕਿੰਨੇ ਸਾਲਾਂ ਤੋਂ ਕਰ ਰਿਹਾ ਹਨਾ। ਹੋਰ ਫੇਰ ਉੱਥੋਂ ਕਿੰਨੇ ਵਜੇ ਨਿਕਲੇ ਤੁਸੀਂ ਪੋਂਟਾ ਸਾਹਿਬ ਤੋਂ।
ਉੱਥੋਂ ਫਿਰ ਅਸੀਂ ਪੋਂਟਾ ਸਾਹਿਬ ਤੋਂ ਨਿਕਲ ਤੇ ਅਸੀਂ ਯਾਰਾਂ ਵਜੇ। ਅਸੀਂ ਹੁਣ ਜਾਣਾ ਸੀ ਇੱਥੇ ਰਿਸ਼ਕੇਸ਼। ਹਮ ਤੇ ਅਸੀ ਇਥੋਂ ਨੀ ਨਿਕਲ ਗਏ ਫੇਿਰ ਸਾਨੂੰ ਰਸਤੇ ਚ ਬੜੇ ਸਵਾਰੀਆਂ ਉਹ ਮਿਲੇ ਯਾਤਰੀ ਹੇਮਕੁੰਟ ਸਾਹਿਬ ਦੇ ਹੀ
ਅੱਛਾ ਬਾਈਕਾਂ ਵਾਲੇ ਗੱਡੀਆਂ ਵੀ ਹੋਣੀਆਂ ਵੈਸੇ ਤਾਂ ਜਦੋਂ ਕੋਲ ਨ ਗਿਆ ਬੰਦਾ ਉਹ ਲੈ ਕੇ ਜਾਂਦਾ ਈ ਹੈ
ਹਾਂਜੀ ਗੱਡੀਆਂ ਵੀ ਸੀ ਕਾਰਾਂ ਵੀ ਸੀ ਬਾਈਕ ਦ ਸਭ ਕੁਛ ਸੀੀ ਹਮ ਅ ਤੁੂੰ ਪੰਜਾਬ ਦੇ ਬੰਦੇ ਵੀ ਆਏ ਸੀ ਟਰੈਕਟਰ ਕਰਕੇ
ਅੱਛਾ ਅੱਛਾ ਅੱਛਾ ਰਸ਼ ਤਾਂ ਕਾਫੀ ਹੋਏਗਾ ਇੱਧਰ ਪੋਂਟਾ ਸਾਹਿਬ ਕਿਉਂ ਕਿ ਪੰਜਾਬ ਦੇ ਬੰਦੇ ਇੱਧਰੋਂ ਹੀ ਜਾਂਦੇ ਹੈਗੇ ਤੇ ਪੋਂਟਾ ਸਾਹਿਬ ਵੀ ਇੱਕ ਸਟੋਪ ਤਰ੍ਹਾਂ ਉੱਥੇ ਰੁਕਦੇ ਹੀ ਲੱਗਦਾ
ਹਮ ਹਮ ਬਿਲਕੁਲ ਬਿਲਕੁਲ ਹਾਂਜੀ
ਤੇ ਆਪਣਾ ਪੋਂਟੇ ਤੋਂ ਰਿਸ਼ੀਕੇਸ਼ ਜਦੋਂ ਗਏ ਤੁਸੀਂ ਤੇ ਰਸਤੇ ਚ ਹੋਰ ਵੀ ਸਟੋਪੀਜ ਹੈਗਾ ਆ ਸਿੱਧਾ ਰਿਸ਼ੀਕੇਸ਼ ਜਾਂਉਦਾ ਹੈ
ਨਹੀਂ ਨਹੀਂ ਸਿੱਧਾ ਰਿਸ਼ੀ ਕ ਸੀ ਗਿਆ ਰਸਤੇ ਚ ਤਾਂ ਗੁਰਦਵਾਰੇ ਤਾਂ ਵਾਧੂ ਨੇ
ਅੱਛਾ ਅੱਛਾ
ਹਮ ਤੇ ਬਾਕੀ ਰਸਤੇ ਸਰਦਾਰਾਂ ਨੇ ਬੜੇ ਸਟੋਲ ਵੀ ਲਾਏ ਸੀ ਖਾਣ ਪੀਣ ਦੇ
ਅੱਛਾ ਇਹਨਾਂ ਨੂੰ ਪਤਾ ਨਾ ਯਾਥ ਜਾਂਦੀ ਆ ਉਹ ਕੁੱਜ਼ ਸੰਗਤ ਵਾਸਤੇ ਕੋਈ ਚਾਹ ਪਾਣੀ ਕੋਈ ਰੋਟੀ ਪਾਣੀਾ ਉਹੀ ਚੱਲਦਾ ਹਣਾ ਸੇਵਾ ਜੇ ਸੀਜ਼ਨ ਏ ਸੇਵਾ ਕਰਨੀ ਆ ਤੇ ਉਹਨਾਂ ਨੇ ਕਰਨੀ ਹੈ
ਹਮ ਹਮ ਹੋਰ ਜਿਵੇਂ ਅਸੀਂ ਜਿਵੇ ਜਾਂਦੇ ਵਿਆਹ ਦੇ ਰਸਤੇ ਚ ਬੜੇ ਵਾਟਰਫੋਲ ਵਗੈਰਾ ਕਵੀ ਆਏ।
ਅੱਛਾ।
ਹੂੰ, ਕਈ ਜਗਾ ਪ੍ਹਾੜ ਸ ਸਲਾਈਡਿੰਗ ਹੋ ਊੰ ਲੈਂਡ ਸਲਾਈਡਿੰਗ ਪ੍ਹਾੜਾ ਦੀ।
ਤੇ ਨਈ, ਓਥੇ ਤੁਸੀ ਐ ਕਿੱਥੋਂ ਦੀ ਗੱਲ ਕਰ ਰੇ ਓ?
ਐ, ਐ ਤਾਂ ਐਸੀ ਰਿਸ਼ੀਕੇਸ਼। ਹਾਂ, ਹਾਂ, ਹਾਂਜੀ, ਹਾਂਜੀ
ਅੱਛਾ, ਅੱਛਾ, ਅੱਛਾ
ਤੇ ਓਥੇ ਬੜੇ-ਬੜਾ ਰਸ਼ ਵੀ। ਡੇਢ ਦੋ ਵਜੇ ਪੋਂਚ ਗੇ ਸੀ। ਹਾਂਜੀ।
ਤੇ ਰਿਸ਼ੀਕੇਸ਼ ਵੀ ਮੈਂ ਸੁਨ ਮੈ ਵੀ ਓਥੇ ਤੇ ਗੇਆਂ, ਬੋਤ ਹੀ ਟੈਮ ਹੋ ਗੇਆ, ਓਥੇ ਦਾ ਕੀ ਹਾਲ ਚਾਲ ਐ? ਜਿਵੇਂ ਹੋਨ ਸੰਗਤ ਜਿਵੇਂ ਵਾਦੂ ਸੰਗਤ ਤੇ ਓਨਾਂ ਨੇ ਐਕਸਪੈਂਡ ਕੀਤੈ? ਆਪਨਾ ਸੑਟਕਚਰ ਕੋਈ ਕਮਰੇ- ਕੁਮਰੇ ਹਾਲ ਵੱਡਾ, ਵੱਡਾ ਬਨਾਏ ਆ ਏ?
ਹਾਂਜੀ, ਓਥੇ ਤਾਂ ਬਹੁਤ ਹੁਨ ਵਾਈਟ ਬਣਾ ਤੈ ਬਿਲਕੁਲ ਪਿੱਛੇ ਤਕ। ਘਟੋ- ਘਟ ਡੇਢ ਕਿਲੋਮੀਟਰ ਅੰਦਰ ਦਾ ਘੂਮਾਤਾ ਏਨਾ ਨੇ। ਗੁਰਦੁਆਰਾ ਬੜਾ ਈ ਵੱਡਾ ਕੜਤੈ ਐ, ਨਹੀਂ ਪਾਰਕਿੰਗ ਅਲੱਗ ਹੀਗੀ, ਅੰਦਰ ਹੀ ਜਾ ਕੇ ਡੇਢ ਕਿਲੋਮੀਟਰ। ਬਿਕੁਲ ਅੰਦਰ।
ਅੱਛਾ। ਠੀਕ ਐ, ਤੇ ਓਥੇ ਜੇੜਾ ਜ ਚ ਤੁਸੀ ਤੇ ਚਲੋ ਬਾਈਕ ਤੇ ਗਏ ਸੀ। ਤੇ ਜੇੜੇ ਲੋਗ ਬੱਸਾਂ ਤੇ ਜਾਂਦੇ ਐ, ਓਨਾਂ ਦਾ ਕੋਈ ਸਿਸਟਮੈਟਿਕ ਤਰੀਕਾ ਬਨਾਯਾ ਓਨਾਂ ਨੇ? ਬਈ ਕੋਈ ਅ ਰਜਿਸ੍ਰੇਸ਼ਨ ਸਿਸਟਮ ਕੋਈ ਕੁਛ? ਅਧਾਰ ਕਾਰਡ ਦੇ ਐਂਟਰੀ ਸਿਸਟਮ ਹੈਗੈ ਕੋਈ ਇਸ ਤਰਾਂ ਦਾ?
ਐਸਾ- ਹੈਗਾ ਤੇ ਵੇ, ਬਾਕੀ ਕਈ ਲੋਗ ਨਈ ਕਰਾਂਦੇ, ਕੇਓ ਕਿ ਐਨਾ ਜਰੂਰੀ ਵੀ ਨੀ ਹੁੰਦੈ ਐ।
ਅੱਛਾ, ਨਈ ਏਕ ਹੁੰਦੈ ਏ ਨਾ ਰਾਤੀ ਏਕ ਹੁੰਦੈ ਏ ਨਾ ਰਾਤੀ ਉਥੇ ਕੋਈ ਰਜਿਸਟਰ ਕਰਾਓ ਤੇ ਸਵੇਰੇ ਫਿਰ ਉਸ ਸਾਬ ਨਾਲ ਬਸ ਚੱਲੇਗੀ ਗੁਰਦੁਆਰੇ ਦੇ ਅੰਦਰੋਂ
ਹਾਂ, ਨੀ ਓ ਤਾ ਹੈਗੈ, ਓ ਤਾ ਹੈਗੈ, ਓ ਸਿਸਟਮ ਓ ਮੇਨ ਏ।
ਅੱਛਾ, ਅੱਛਾ।
ਓਥੇ ਓ ਗੁਰਦੁਆਰੇ ਦੀ ਨਈ ਬਸ ਏਈ ਹੁੰਦੀਆਂ ਨੇ ਓ ਚਲਾਂਦੇ ਨੇ
ਓਹ ਬਸ ਤੇ ਕਿੰਨਾ ਖ਼ਰਚਾ ਆਂਦਾ?
ਬਸ ਤੋਡਾ ਰਿਸ਼ੀਕੇਸ਼ ਤੋਂ ਗੁਰਦੀ ਗੋਬਿੰਦ ਘਾਟ ਤੱਕ ਜਾਣੈ ਤੇ ਤੁਹਾਡਾ ਘੱਟੋ ਘੱਟ ਖ਼ਰਚਾ ਆਏਗਾ ਐ ਤੇਰਾਂ ਸੋ ਤੱਕ ਆ ਜੇਗਾ।
ਅੱਛਾ, ਵਨ ਸਾਈੜ ਦਾ?
ਹਾਂ, ਇੱਕ ਸ ਵਨ ਸਾਈੜ ਦਾ ਸੀ।
ਸਵਾਰੀ ਦਾ ਵਨ ਸਾਈਡ਼ ਦਾ ਤੇਰਾ ਸੋ। ਤੇ ਏ ਕਿੰਨੇ ਕ ਵਜੇ ਸਵੇਰੇ, ਸਵੇਰੇ ਚੱਲ ਪੈਂਦੀਆਂ ਯਾ ਏਦਾ ਕੋਈ ਟਾਈਮ ਐ?
ਨਈ, ਸਵੇਰੇ-ਸਵੇਰੇ ਚੱਲ ਪੈਂਦੀਆਂ ਨੇ ਸੱਤ ਛੇ ਵਜੇ।
ਤੇ ਛੇ- ਸੱਤ ਵਜੇ ਚੱਲ ਪੈਂਦੀਆ? ਓਰ ਉੱਥੇ ਐ, ਮਲਬ ਸ਼ਾਮ ਹੁੰਦੇਆਂ ਹੁੰਦੇਆ ਪੋਂਚ ਜਾਂਦੀਆ? ਯਾ ਮਾਂਨਲੋ ਰਸਤੇ ਚ ਜਾਮ ਹੋਵੇ, ਤੇ ਫੇਰ ਕਿੱਦਰ ਪੈਲੇ ਵੀ ਸਟੋਪੇਜ ਬਨਾਏਆ ਹੋਯਾ ਏਨਾਨੇ ਨੇ ਉੱਥੇ ਰੁਕਨ ਵਾਸਤੇ?
ਉਸ ਤੋਂ ਪੈਲੇ ਗੁਰਦਵਾਰਾ ਆਂਦੈ, ਫਿਰ ਹਾਂਜੀ, ਹਾਂਜੀ ਗੁਰਦੁਵਾਰਾ ਆਂਦੈ। ਉਸ ਤੋਂ ਪੈਲੇ ਇਕ ਨਗਰਾਸੋ ਨਾਮ ਦਾ, ਹਾਂ। ਓਥੇ ਰੋਕ ਸਕਦੀਆਂ ਨੇ ਸੰਗਤਾਂ ਬੜੀ ਛ ਰੁਕਦੀਆਂ ਨੇ।
ਹੂੰ, ਉੱਥੇ ਵੀ ਰੁਕਨ ਦੇ ਇੰਤਜ਼ਾਮ ਹੋਣੇ ਨੇ ਕਿਤੇ ਹੋਏ
ਹਾਂਜੀ, ਬਿਲਕੁਲ ਉਥੇ ਬਾਬਾ ਜੀ ਹੈਗੇ ਨੇ ਓਨਾ ਨੇ
ਅੱਛਾ।
ਹੂੰ, ਤੇ ਸੰਗਤਾਂ ਹੁੰਦੀਆਂ ਨੇ ਪ੍ਰਸ੍ਹਵੀ ਬੜਾ ਵੰਡਦੇ ਨੇ ਉਥੇ ਉਹ ਬਾਬਾ ਜੀ।
ਏ ਕਿੰਨੇ ਕਿਲੋਮੀਟਰ ਹੋਣਾ? ਜੋ ਤੁਸੀਂ ਡਰਾਈਵ ਮੋਟਰਸਾਈਕਲ ਤੋ ਡਰਾਈਵ ਕੀਤੀ ਰਿਸੀ਼ਕੇਸ਼ ਤੋ ਗੋਬਿੰਦ ਘਾਟ।
ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਹੜ ਚਾਰ ਸੌ ਸਾੜੇ
ਜੀ
ਤਿੰਨ ਸੋ ਯਾ ਫਿਰ ਸਾੜੇ ਤਿੰਨ ਸੋ ਕਿਲੋਮੀਟਰ ਹੋਨਾ ਏ।
ਹੈਲੋ।
ਹੈਲੋ।
ਹੈਲੋ ਹਾਂਜੀ।
ਹਾਂ, ਅੱਛਾ ਮੈਂ ਐ ਕੈ ਰੇਆ ਸੀ, ਕਿ ਤੁਸੀ ਕਿੰਨੇ ਕ ਵਜੇ ਪੋਹਂਚ ਗਏ ਸੀ ਉੱਥੇ ਬਾਈਕ ਤੇ।
ਅਸੀ ਪੋਚ ਗਏ ਸੀ, ਰਿਸ਼ੀਕੇਸ਼ ਤਾ ਅਸੀ ਪੋਚ ਗਏ ਦੋ ਵਜੇ ਤੇ ਉਸ ਤੋ ਬਾਦ ਅਹੀ ਤਿੰਨ ਵਜੇ ਫਿਰ ਚੱਲ ਪਏ ਉੱਥੋਂ ਦੀ ਨਗਰਸਤੂ ਦੇ ਲਈ
ਤੇ ਗੋਬਿੰਦ ਘਾਟ?
ਨਾ ਨਾ ਪੈਲੇ ਨੱਗਰਾਸੂ, ਬਾਈਕ ਹੈਗੀ ਆ ਨਾ ਇਨੀ ਕਿੱਥੇ ਲੋਡ ਚੱਕੇਗੀ।
ਅੱਛਾ-ਅੱਛਾ ਨਿਗਰਾਸੂ ਰੁਕੇ ਸੀ।
ਫੇਰ ਪੋਚੇ ਆ।
ਅੱਛਾ ਅੱਛਾ ਚਲੋ ਟੂਰ ਵਧਿਆ ਰਿਹਾ ਤੁਹਾਨੂੰ ਮਤਲਬ ਬੜਾ ਆਨੰਦ ਆਇਆ। ਚਲੋ ਚੰਗੀ ਗੱਲ ਹੈ, ਜੇ ਅਸੀਂ ਵੀ ਪਲੈਨਿਂਗ ਬਨਾਵਾਂਗੇ ਹੈਂ।
ਹਾਂਜੀ ਹਾਂਜੀ ਬਿਲਕੁਲ, ਓਕੇ ਜੀ।